ਸਸ ਰੀ ਕਾਲ।
ਸਸ ਰੀਆ ਕਾਲ ਜੀ, ਸਸ ਰੀਆ ਕਾਲ, ਹੋਰ ਕਿਸ ਤਰਾਂ ਓ ਤੁਸੀਂ। ਠੀਕ ਆ, ਤੁਸੀਂ ਕਿਸ ਤਰਾਂ ਓ।
ਮੈਂ ਠੀਕ ਆਂ, ਤੁਸੀਂ ਦੱਸੋ ਤੁਸੀਂ ਕਿਸ ਤਰ੍ਹਾਂ ਹੋਵੋ।
ਠੀਕ ਆ ਓਹ ਮੇਰੀ, ਹੋਰ
ਘਰੇ ਸਭ ਠੀਕ।
ਹਾਂ, ਸਾਰੇ ਠੀਕ ਆ। ਤੁਹਾਡਾ ਮੁੰਡਾ-ਕੁੜੀ, ਸੱਸ, ਤੁਹਾਡੀ ਤੁਹਾਡੀ ਨਨਾਣ ਠੀਕ ਆ।
ਹਾਂਜੀ ਸਾਰੇ ਠੀਕ ਆ ਜੀ, ਹੋ ਗਏ ਰੋਟੀ-ਪਾਣੀ।
ਹਾਂ ਹੋ ਗਈ ਰੋਟੀ-ਪਾਣੀ, ਤਹਾਡੀ ਹੋ ਗਈ।
ਹਾਂਜੀ ਹੋ ਗੀ, ਹੁਣੀ ਹੋਈ। ਹੋਰ ਥੋਡੇ ਇਦਰ ਮੌਸ
ਕੀ ਖਾਦਾ, ਹਾਂਜੀ।
ਥੋਡੇ ਇਧਰ ਮੌਸਮ ਕਿਸ ਤਰ੍ਹਾਂ ਐ।
ਸਾਡੇ ਇਥੇ ਮੌਸਮ ਠੀਕ ਏ, ਬਰਸਾਤ ਹੈ ਹੀ ਨਈ ਐ।
ਨਹੀਂ।
ਨਈ-ਨਈ।
ਸਾਡੇ ਤਾਂ ਬਹੁਤ ਬਰਸਾਤ ਆਈ ਹੁਣ, ਥੋੜ੍ਹੀ ਦੇਰ ਆਈ ਆਧਾ ਘੰਟਾ, ਬਟ ਅੱਛੀ ਆਈ।
ਸਾਡੇ ਇਦਰ ਜ਼ਬਰਦਾਰ ਸਭ ਕੁਛ ਨੀ ਕਰ
ਮੀਂਹ ਆਂਦਾ-ਮੀਂਹ ਆਂਦਾ, ਫਿਰ ਧੁੱਪ ਆ ਜਾਂਦੀ ਐ। ਮਤਲਬ ਸੇ ਪ੍ਰੋਪਰ ਮੀਂਹ ਨੀ ਆਇਆ।
ਨਹੀਂ ਸਾਡੇ ਤੇ ਕੁਛ ਵੀ ਨਈ, ਬਰਸਾਤ ਦਾ ਕੁਛ ਹੈਈ ਨਈ ਗਾ। ਹੁਣ ਅਸੀ ਸਾਡੇ ਪੋਤਰੀ ਦਾ ਵੱਡੇ ਵੀ ਅਸੀਂ ਜਾਣਾ, ਕਿਸੀ ਨੇ ਆਉਣਾ। ਉਹਦੀਆਂ ਮਾਸੀਆਂ ਘਰ, ਉਹਦੀਆਂ ਭੈਣਾਂਂ ਹਾਂਜੀ।
ਕੀ ਕਰਨੇ ਵਾਲੇ ਵੱਡੇ ਤੇ
ਫਿਰ ਵੀ ਅਸੀ ਬਾਹਰ ਕੇਕ ਕੱਪਸੀ। ਬਾਹਰ ਕਿਧਰ ਜਾ ਕੇ
ਅੱਛਾ, ਸਾਰੇ ਜਾ ਸ
ਹਾਂ, ਸਾਰੇ ਸਾਡੇ ਬੱਚੇ ਮੇਰੀ ਭੈਣਾਂ ਸਾਰੇ। ਸਾਰੇ ਮਿਲ ਕੇ ਜਾਸ ਨੇ, ਓਹੀਓ ਹਾਂ। ਸਾਡਾ ਹੂੰ ਆਂ ਕਿੱਥੇ, ਇਗਤਪੁਰੀ ਜਾਣੇ ਦਾ।
ਅੱਛਾ ਇਗਤਪੁਰੀ, ਇੱਕ ਦਿਨ ਜਾਂ ਦੋ ਦਿਨ ਲਈ।
ਏਕ ਦਿਨ ਵਾਸਤੇ ਕਹਿੰਦੇ ਕੋਈ ਨੀ ਖੁੱਲਦਾ ਓਥੇ, ਕਹਿੰਦੇ ਦੋ ਦਿਨ ਜਾ
ਇਗਤਪੁਰੀ ਤਾਂ ਬਹੁਤ ਅੱਛੀ ਜਗ੍ਹਾ ਐ, ਤੁਸੀਂ ਇੱਕ ਦਿਨ ਰਹਿ ਕਰ ਆਓ ਉੱਧਰ। ਸਟੇਅ ਕਰਕਰ ਆਓ, ਫੈਮਲੀ ਨਾਲ।
ਕਟੀ ਪਈ ਨੀ ਆ, ਹੁਣ ਸਾਰੇ ਜਾਣਦੇ ਪਏ ਨੇ ਚਾਹਦੇ ਸੀ ਆਪਾਂ ਫੋਨ ਆਉਣਾ ਉਹਦੇ ਫੋਨ ਤੇ
ਖਾਨਾ, ਮੌਸਮ ਬਹੁਤ ਅੱਛਾ ਐ ਓਧਰ ਦਾ।
ਇੱਕ ਦਿਨ ਰਹਿਣੇ ਤਾਂ ਕਹਿਣਦੇ ਭੈਣਦੇ ਫੋਨ ਕੀ ਕਰਨਾ, ਇੱਕ ਦਿਨ ਰਹਿਣ ਦੇਨ ਤੇ ਵਾਪਸ ਮਤ ਆਣੇ ਆ, ਤੂੰਹੀ ਜਾਨਾ ਕ ਕੋਈ ਪੀਛੇ ਦੀ ਇੱਕ ਪਾਸੇ ਵੱਡਾ, ਵੱਡੇ ਪਾਸੇ ਕਿਦਰ ਗਿਆ ਓਹ। ਅੱਛਾ। ਟਾਈਮ ਚਾਰ-ਪੰਜ ਦਿਨ ਲਗਣੇ। ਸਾਰੇ ਕਹਿ ਨੂੰ ਨੀ ਸੁਣਾ
ਕਿੱਧਰ ਉਹ ਮਤਲਬ ਕੁਛ ਆਈਡੀਆ ਹੈਵੇ ਕਿ ਜਾਣ ਦਾ ਕਿ ਕੋਈ ਜਗ੍ਹਾ ਠਹਿਰਾਈ ਆ
ਹਾਂ ਹਾਂ ਜਿਸ
ਅੱਛਾ
ਲੈ ਆਪਣਾ ਇੱਥੇ ਉਜੈਨ ਹੋ ਗਿਆ। ਕਾਸ਼ੀ ਤਾਂ ਹੋ ਚਾਲ ਦੋ-ਚਾਰ ਜਗ੍ਹਾ ਹੈ ਵ ਉੱਥੇ ਕਹਿੰਦੇ ਪਿਆ ਪਈ ਉੱਥੇ।
ਅੱਛਾ ਕਿੱਥੇ ਆ ਇਹ ਜਗ੍ਹਾ
ਬੱਚੇ ਕਹਿੰਦੇ ਭੈ ਚੱਲਣਾ ਚਲੋ
ਅੱਛਾ-ਅੱਛਾ ਤੁਸੀਂ ਪਹਿਲੇ ਜਾ ਕੇ ਨਹੀਂ ਆਏ?
ਨਹੀਂ ਮੈਂ ਪ ਵੀ ਨਹੀਂ ਗਈ ਹ ਮੈਂ ਪਹਿਲੀ ਵਾਰ ਜਾਣਾ
ਕੇਦਾਰਨਾਥ ਅਮਰਨਾਥ
ਨਹੀਂ-ਨਹੀਂ ਮੈਂ ਨਹੀਂ ਗਹੀ ਹਾਂ ਮੈਂ ਵੈਸ਼ਨੋ ਦੇਵੀ ਗਈ ਹਾਂ।
ਹੋਰ ਕਿਥੇ ਮੈਂ ਜਾ ਤਾਂ ਕਹਿਣ ਨ ਵਿਹ ਚ ਵਰ ਗ
ਅੱਛਾ ਅੱਛਾ ਹਰਿਦ ਹਰਿਦੁਆਾਰ ਵੀ ਬਹੁਤ ਅੱਛੀ ਜਗ੍ਹਾ ਹੈ
ਬਹੁ ਮੰਦਿਰ ਵੀ ਬਹੁਤ ਹਨ ਤੇ ਨਦੀ ਵੀ ਮਤਲਬ ਅੱਛਾ ਹੋ ਹੋਟਲ ਆਪਣੇ ਕਾਸ਼ ਸੋਚੈਂ ਕਾਸ਼ੀ ਦੇਖੋ
ਉਜੈਨ ਜਾਂ ਮਹਾਕਾਲ ਮਹਾਕਾਲ ਵੀ ਅੱਛਾ ਐ।
ਹਾਂ ਮਾਂ ਕਾਲ ਇਥ ਉਹੀ ਕਹਿੰਦੇ ਕੋਈ ਨ ਬੱਚੇ
ਟ੍ਰਰੇਨ ਨਾਲ ਜਾ ਸਨ, ਕਿ ਗੱਡੀ ਕਰਕੇ ਆਪਣਾ।
ਆਪ ਆਪੀਆਂ ਗੱਡੀਆਂ ਲੈ ਕੇ ਦੇਖੀਆਂ ਉਹ ਆਪ ਆਪਣੀਆਂ ਗੱਆਂ ਲੈ ਕੇ ਜਾਣ
ਹਾਂ ਗੱਡੀਆਂ ਨਾਲ ਸੁੱਖ ਜਿਹਾ ਰਹਿੰਦਾ ਵ ਕਿ ਬੱਚੇ ਨਾਲ ਤਾਂ ਫਿਰ ਰੁਕਣਾ ਖਾਣਾ ਪਿਲਾਨਾ, ਵਾਸ਼ਰੂਮ
ਆਪਣੇ ਹਿਸਾਬ ਨਾਲ ਬੰਦਾ ਜਾਦਾ ਣਾ
ਹਾਂ
ਕੱਪੜੇ ਵੀ ਪਾ ਮਲਬ ਬੈਠਣਾ ਉੱਠਣਾ ਬੱਚੇ ਵੀ ਮਤਲਬ ਜਿਸ। ਵਧੀਆ ਭਾਈ
ਤੁਹਾਡੇ ਬੱਚੇ ਵੀ ਛੋਟੇ ਆ ਨਾ
ਹਾਂ ਛੋਟੇ ਛੋਟੀਆਂ ਪੋਤਰੀਆਂ ਨੂੰਹ ਰਾਣੀ ਪੋਤਰੀਆਂ ਪੋਤਰੀਆਂ ਵੀ ਛੋਟੀਆਂ ਹਨ ਪੋਤਰਾ ਵੀ ਉਹ ਵੀ ਛੋਟਾ ਹੈ। ਮਤਲਬ ਉਹ ਛੋਟਾ ਇਤਨਾ ਵੀ ਛੋਰਾ ਨ ਅੱਛਾ ਈ ਐ
ਅੱਛਾ-ਅੱਛਾ ਹੋਰ
ਇੱਕ ਸਤ ਅੱਠ ਸਾਲ ਦੀ ਪੋਤਰੀ ਏ ਦੋ ਨੀਕੀਆਂ ਨਿੱਕੀਆਂ ਡੇਢ ਡੇਢ ਸਾਲ ਦੀਆਂ
ਅੱਛਾ-ਅੱਛਾ ਤੇ ਸਾਰੇ ਜਾ
ਹਾਂ ਸਾਰੇ ਚੱਲ ਪਾਓ ਜਾਣਾ ਤਾਂ ਇਹ ਆਉਂਦੀ ਕਹਿੰਦੀ ਉਹ ਕਹਿੰਦੀ ਮੈਂ ਜਿੱਥੇ ਬਹੁਤ ਕਿ ਉੱਥੇ ਮੈਂ ਆਸਾਂ।
ਇੱਕ ਦਿਨ ਮਿਲੇ ਦੋ ਦਿਨ ਮਿਲੇ ਤਾਂ ਫੈਮਲੀ ਟੂਗੇੈਦਰ ਹੋ ਜਾਂਦਾ ਗੱਲਾਂ ਹੋ ਜਾਂਦੀ। ਫਿਰ ਤੁਸੀਂ ਕਦੋਂ ਮਿਲਦੇ ਨਹੀਂ ਮਿਲਦੇ। ਆਣਾ ਚਾਹੀਦਾ ਨਾ ਉਹਨਾਂ ਨੇ।
ਕਦੀ ਆਂਦੀ ਨੀ ਮੈਂ ਹੋ ਤਾਂ ਹੀ ਫੇਰ ਫਿਰ ਕਹਿੰਦੇ ਕਹਿੰਦੇ ਭਗਵਾਨ ਦੀ ਨੀ ਮਾਰਦੀ।
ਤੁਸੀਂ ਫੋਨ ਤਾਂ ਕਰੋ, ਗਲਤ ਤਾਂ ਕਰੋ, ਆਓ ਫੋਰਸ ਕਰੋ ਚਲੋ। ਘੁੰਮਣ ਜਾਵਾਂਗੇ ਫਿਰ
ਪਰ ਕੇਵੇਂ ਨਹੀਂ ਉਹ ਕਹਿਣ ਮੇਰੇ ਘਰ ਦਾ ਕੰਮ ਚੱਲਦਾ ਪਿਆ। ਇਹ ਕਰਨ ਦੀ ਪਈ ਆ ਉਹ ਕਰਨ ਦੀ ਆ। ਜਿਹੜਾ ਮੁਸ਼ਕਿਲ।
ਅੱਛਾ ਉਹ ਔਰੰਗਾਬਾਦ ਰਹਿੰਦੇ ਨੇ।
ਹਾਂ ਔਰੰਗਾਬਾਦ ਰਹਿੰਦੇ ਨੇ।
ਤੁਹਾਡੀ ਦੋ ਭੈਣਾਂ ਔਰੰਗਾਬਾਦ ਵਿੱਚ ਆ।
ਦੋ ਭੈਣ ਕਿਹਨੂੰ ਔਰੰਗਗਵਾਦ।
ਅੱਛਾ ਨੇੜੇ ਰਹਿੰਦੇ ਕਿ ਦੂਰ ਰਹਿੰਦੇ।
ਦੋ ਘੰਟੇ ਦਾ ਰਸਤਾ ਦੋ ਟਾਈ।
ਨਹੀਂ-ਨਹੀਂ ਉਹ ਦੋਨੋ, ਮਤਲਬ ਉਹਨਾਂ ਦਾ ਘ
ਹਾਂ, ਦੇ ਕੋਲ ਮਤਲਬ ਠੀਕ ਹੀ ਇਤਨਾ ਮਤਲਬ ਦੂਰ ਨਹੀਂ ਗਾ ਥੋੜਾ ਦੂਰ ਮਤਲਬ ਇਹੀ। ਘਰ ਏਰੀਏ ਦੇ ਵਿੱਚ
ਅੱਛਾ-ਅੱਛਾ ਫਿਰ। ਅੱਛਾ ਹੈ ਨਾ। ਇੱਕ ਦੂਜੇ ਨਾਲ ਸਹਾਰਾ ਹੋ ਜਾਂਦਾ ਅਗਰ ਇੱਕ ਹੀ ਸਿਟੀ ਵਿੱਚ ਆਏ।
ਮੈਂ ਕਿਹਾ ਸਾਰੇ ਜਾਨ ਕੇ ਤੂੰ ਵੀ ਆ।
ਹੂੰ,
ਪਤਾ ਨਹੀਂ ਮੇਰੇ ਘਰ ਦਾ ਕੰਮ ਪਿੱਛੇ ਕੌਣ ਦੇਖਤੀ? ਮੇਰਾ ਪੁੱਤਰ ਕੰਮ ਕਰਦਾ ਆਪਣਾ ਜਿਹੜਾ ਆਦਮੀ
ਔਰ ਉਹਨਾਂ ਦੇ ਬੱਚੇ।
ਇੱਕ ਮੁੰਡਾ ਵਸਣਾਓ ਜੋਬ ਕਰਦਾ।
ਅੱਛਾ, ਵੱਡੇ-ਵੱਡੇ ਮੁੰਡੇ।
ਹਾਂ ਦਾ ਜੋਬ ਕਰਦਾ।
ਦੋਨੋ ਵੱਡੇ ਹਨ।
ਨਹੀਂ, ਇੱਕ ਹੋਵੇ ਉਸਨੂੰ ਦੂਸਰੇ ਦਾ ਦੂਸਰੀ ਦਾ ਵੀ ਵੱਡਾ ਹੋਵੇ। ਦੋਨੋ ਸੇਮ ਹੋ ਗਏ ਦੋ-ਢਾਈ ਸੋ।
ਅੱਛਾ-ਅੱਛਾ ਇੱਕ-ਇੱਕ ਹੀ ਬੱਚੇ।
ਹਾਂ ਦੋਨੋ ਨੇ ਖੇਤੀ ਪੁੱਤਰ ਅਲੀਮੋਨੀ ਤੇ ਮੇਰੀ। ਅਗਰ ਪਹਿਲੇ ਦੋ ਬੱਚੇ ਨੇ ਇੱਕ ਕੁੜੀ ਤੇ ਇੱਕ ਮੁੰਡਾ
ਅੱਛਾ ਨਹੀਂ-ਨਹੀਂ ਅੱਜ ਕੱਲ੍ਹ ਦੋ ਬੱਚੇ ਹੋਣਾ ਬਹੁਤ ਜ਼ਰੂਰੀ ਐ। ਇੱਕ ਬੱਚਾ ਫੇਰ ਨਾ ਇਕੱਲਾ ਰਹਿ ਜਾਂਦਾ।
ਹਾਂ ਦੋ ਬੱਚੇ ਹੋਣੇ ਜ਼ਰੂਰੀ ਕਹਿੰਦੇ ਪਹਿਲੇ ਬੱਚੇ ਕਹਿੰਦੇ ਨਾਂ ਕਿਸੇ ਨੇ ਇੱਕ ਕੀਤਾ ਦੂਸਰਾ ਕਰਨ ਆਇਆ ਫਿਰ। ਕਰ ਕੇ ਸਾ ਕੋਈ ਆਇਆ ਨਾ। ਮਾਵਾਂ ਕਹਿਣੀਆਂ ਉਹਨੇ। ਮਾਸੀਆਂ ਦੇ ਧੀ ਪੁੱਤਰ ਨੀ ਕਹਿੰਦੇ। ਆਪਣੇ-ਆਪਣੇ ਹੀ ਆਂਦਾ ਕੋਈ ਨਾ ਆਪਣਾ ਹੋਵੇ ਦੇ ਹਾਂ ਆਪਣਾ ਹੋਵੇ।
ਹਸ, ਸਹਾਰਾ ਹੋ ਜਾਂਦਾ ਦੁੱਖ-ਸੁੱਖ ਬਣੇ ਰਹਿੰਦੇ।
ਕੋਈ ਨਾ, ਨਾਲ ਤੇ ਫੇਰ, ਮਾਂ-ਪਿਓ ਵਾਸਤੇ ਦੋ ਹੋ ਜਾਣੇ। ਆਪਣੇ ਲੋਕਾਂ ਦੇ ਬਹਿਸ ਵੀ ਲੋਕ ਕੀ, ਕਰਦੇ ਪੈਣਾ ਆਪਣੇ ਲੋਕ ਜ਼ਿਆਦਾ ਕਰਦੇ ਹੀ ਨਹੀਂ ਕੰਮ। ਦੂਸਰਾ ਵੀ ਬਹੁਤ ਮੁਸ਼ਕਿਲ ਕਰ ਤਾਹਾਂ, ਜ ਕੱਲ ਤਾਂ ਕਰ। ਵੀ ਨੀ ਕਹਿੰਦੀਆਂ, ਨੇ ਇੱਕ ਬਸ ਹੋ ਗਿਆ ਸਾਨੂੰ। ਦੂਸਰਾ ਨੀ ਚਾਹੀਦਾ ਵੈਸੇ। ਚਾਹੀਦੇ ਨੇ ਆਪਣੇ ਲੋਕਾਂ ਦੇ ਬਹੁਤ ਘੱਟ ਨੇ ਕੱਚੇ। ਇਸ ਕੁੜੀਆਂ ਨੂੰ-ਨੂੰ ਕੁੜੀਆਂ ਨੀ ਮਿਲਦੀ ਸੀ ਚੋੜੀਆਂ ਵਸ ਸਰਰਜ਼
ਹਾਂ। ਉਹ ਤਾਂ ਹੈ ਹੋਰ ਤੁਸੀਂ ਜੇ। ਤੁਹਾਡੇ ਜੋ ਪੋਤਰੀਆਂ ਉਹਨਾਂ ਦੇ ਜੇ ਜਿਹੜੇ ਬੱਚਿਆਂ ਦੇ ਪੈਸੇ ਆਉਣ ਵਾਲੀ ਸੀ ਉਹ ਆ ਗਏ।
ਨਹੀਂ-ਨਹੀਂ ਆਇਆ ਜੀ, ਹੁਣ ਅਸੀਂ ਤਾਂ ਪਹਿਲੀ ਪੀਆ ਸੀ।
ਤੁਸੀਂ ਪ੍ਰੋਸੀਜਰ ਨਹੀਂ ਕੀਤਾ ਉਸਦਾ ਪੂਰਾ।
ਨਹੀਂ-ਨਹੀਂ-ਨਹੀਂ ਕੀਤਾ ਕੁਨੇ ਕੋਸ਼ਿਸ਼ ਕਰਕੇ ਇਹ ਕਰਕੇ ਚਾਹੀਦਾ ਕਾਗਜ਼ ਪੱਤਰ ਮੈਨ ਕਿਹਾਿਆ ਵੀ ਪੂਰੇ ਕਾਗਜ਼ ਪੱਤਰ ਲਿਆ ਤੇਰੇ ਫਟ-ਕੁੂਟ-ਫੂਟ ਸੁਖੇ ਖਿਚ ਜਾ ਮਨੂੰ। ਤਾਂ ਸਮਝਦਾ ਨਹੀਂ ਉਹ, ਕਹਿੰਦੀ ਏ ਹਲ ਦੇਖ ਜਾ।
ਹਾਂ। ਕਰਵਾ ਲਓ ਨਾ ਫਿਰ ਇੱਕ ਬੱਚੇ ਦੇ। ਛੇ ਹਜ਼ਾਰ ਆਉਂਦੇ, ਫਿਰ ਦੂਜੇ ਦੋ ਕੁੜੀ ਆ ਉਂ ਨਾ। ਤਾਂ ਫਿਰ ਕੁਛ ਤਾਂ ਅਮਾਊਂਟ ਆਊਗਾ।
ਹਮ, ਉਹੀ ਹੋਨ ਕ ਆਪ ਤਾਂ ਕਹਿ ਆਪਣਾਰਾ। ਕੁੜੀਆਂ ਦਾ ਕਰਕੇ, ਲੈ-ਲੈ ਦੋਨੋ ਵਾਸਤੇ।
ਡਾਕੂਮੈਂਟ ਪੂਰੇਏ ਇਕੱਠਾ ਕਰਕੇ ਉੱਧਰ ਸਬਮਿਟ ਕਰ ਦਿਉ ਨਾ।
ਹਮ ਉਓਹੀ ਨਾ ਨਹੀਂ, ਆਵੇ ਤਾਂ ਕਹਿਣੀੀਆਂ ਸੁਣਾ ਕਹਿਣਾ ਬਸ ਕੀ ਕੀ ਚਾਹੀਦਾ। ਬਸਲ ਮਾਨ ਕੀ ਆ ਹੈ ਬ ਪਿਆ ਬਹੁਤ।
ਆਧਾਰ ਕਾਰਡ। ਪੋਸਟ ਆਫਿਸ ਦਾ ਜ਼ਰਾਕਸ ਮਤਲਬ ਗਵਰਮੈਂਟ ਬੈਂਕ ਦਾ ਕੋਈ ਵੀ।
ਉਸਦਾ ਬੁੱਕ ਦੀ ਫੋਟੋ ਕਾਪੀ। ਔਰ ਬੱਚਿਆਂ ਦੇ ਬਰਥ ਸਰਟੀਫਿਕੇਟ। ਬਸ ਹੋਰ ਕੁਛ ਵੀ ਨਹੀਂ ਲੱਗਦਾ।
ਨਹੀਂ- ਨਹੀਂ ਮੁਸਲਮਾਨ ਕਿਹਾ ਬਾਲਵਾੜੀ ਵਾਲੀ ਨੇ ਕਿਹਾ ਨਾ। ਜੇ ਕਦੀਏ ਕਰਣਾ ਤਾਂਨੂੰ ਜਦੋਂ ਉਸਨੂੰ ਪ੍ਰੇਗਨੈਂਟ ਵਏ ਉਸਦਾ ਤਾਂ ਉਹ ਵੀ ਚਾਹੀਦਾ ਆ। ਕੋਦ ਰਹੀ ਦਵਾ ਖ ਦ ਤੁਰਤ ਪੈ ਗਏ। ਜਾ ਕੇਰ ਪੁੱਛਣਾ। ਫਿਰ ਵਾਪਿਸ ਫਿਰ ਕੇ ਚਾਦਾ ਬੱਚੇ ਵੀ ਸਾਹਮਣੇ ਚਾਹੀਦੇ ਜਨਾਨੀ ਵੀ ਸਾਹਮਣੇ ਚਾਹੀਦੀ।
ਅੱਛਾ-ਅੱਛਾ
ਹਮ, ਕੱਲ ਯੋਗੀ ਚਈ ਸ ਨੂੰ
ਠੀਕ ਹੈ ਫੇਰ, ਤੁਸੀਂ ਇਹ ਕੰਮ ਕਰਲੋ। ਤਾਂ ਨਾ ਮੈਨੂੰ ਫ਼ੋਨ ਆਉਂਦਾ ਪਿਆ ਪਿੱਛੋਂ। ਮੈਂ ਕਰਨੀ ਹਾਂ ਤੁਹਾਨੂੰ ਆਂਟੀ। ਹਾਂਜੀ। ਸਤਿ ਸ਼੍ਰੀ ਅਕਾਲ।
ਠੀ